ਹੈ,
ਹੈਲੋ,
ਸਤਿ ਸ਼੍ਰੀ ਅਕਾਲ ਜੀ,
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਵਧੀਆ-ਵਧੀਆ, ਤੁਸੀਂ ਸੁਣਾਓ?
ਬਸ ਵਧੀਆ, ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ।
ਹੁਣ ਆ ਰਹੀ ਹੈ, ਮੇਰੀ ਆਵਾਜ਼
ਹਾਂਜੀ-ਹਾਂਜੀ, ਹੁਣ ਆ ਰਹੀ ਹੈ।
ਹਾਂਜੀ-ਹਾਂਜੀ, ਹੋਰ ਦੱਸੋ?
ਹੋਰ ਸੁੋ, ਹਾਂਜੀ-ਹਾਂਜੀ ਸਭ ਵਧੀਆ, ਤੁਸੀਂ ਸੁਣਾਓ?
ਵਧੀਆ, ਕੀ ਕਰ ਰਹੇ ਸੀ?
ਬਸ ਸੂਟ ਸੀ ਰਹੀ ਸੀ।
ਅੱਛਾ ਅੱਛਾ, ਆਪਣੇ ਸੂਟ ਸੀ ਰਹੇ ਸੀ।
ਨਹੀਂ ਕਸਟਮਰ ਦੇ, ਮੇਰਾ ਬੁਟੀਕ ਹੈ ਨਾ
ਅੱਛਾ-ਅੱਛਾ, ਚਲੋ ਵਧੀਆ,
ਹਾਂਜੀ-ਹਾਂਜੀ,
ਹੋਰ ਦੱਸੋ, ਬਣਾ ਲਈ ਰੋਟੀ ਵਗੈਰਾ।
ਹਾਂਜੀ-ਹਾਂਜੀ, ਬੱਚੇ ਆਏ ਹੋਏ ਆ ਛੁੱਟੀਆਂ ਦੇ ਵਿੱਚ ਬੱਚਿਆਂ ਨੇ ਹਜੇ ਨਾਸ਼ਤੇ ਕੀਤੇ ਨਹੀਂ, ਅਸੀਂ ਤਾਂ ਫ੍ਰਰੀ ਹਾਂ।
ਚਲੋ ਵਧੀਆ
ਹਾਂਜੀ-ਹਾਂਜੀ, ਹੋਰ ਤੁਸੀਂ ਸੁਨਾਓ? ਹੋ ਗਿਆ ਨਾਸ਼ਤਾ ਵਗੈਰਾ
ਹਾਂਜੀ, ਨਾਸ਼ਤਾ ਹੋ ਗਿਆ ਰੋਟੀ ਬਸ ਸਬਜ਼ੀ ਵਗੈਰਾ ਬਣਾ ਰਹੀ ਸੀ।
ਠੀਕ ਹੈ, ਠੀਕ ਹੈ। ਮੈਂ ਕਿਹਾ ਦੇਖਾ ਫੋਨ ਕਰਕੇ ਜੇ ਚੱਕ ਲੈਣ ਤਾਂ
ਨਹੀਂ-ਨਹੀਂ ਮੈਂ ਤੇ ਫਰੀ ਸੀ।
ਠੀਕ ਹੈ, ਠੀਕ ਹੈ। ਹੋਰ ਘਰ ਪਰਿਵਾਰ ਸਭ ਠੀਕ ਠਾਕ?
ਸਭ ਵਧੀਆ-ਵਧੀਆ
ਚਲੋ ਮਾਰਾਜ਼ ਇਨੂੰ ਵਦੀਆਂ ਰੱਖਨ।
ਹਾਂ।
ਹੋਰ ਸੁਣਾਓ
ਹੋਰ ਵਦੀਆਂ ਤੁਸੀਂ ਲਗਾਓ ਚੱਕਰ ਘਰ ਕਦੀ
ਹਾਂਜੀ-ਹਾਂਜੀ ਆਵਾਂਗੇ, ਇੱਕ ਗਰਮੀ ਬਹੁਤ ਹੈ ਕੀ ਕਰੀਏ।
ਹੂੰ, ਗਰਮੀ ਵੀ ਬਹੁਤ ਹੋਈ।
ਬਹੁਤ ਜ਼ਿਆਦਾ ਗਰਮੀ ਹੈ, ਬਾਹਰ ਤਾਂ ਨਿਕਲਣ ਨੂੰ ਜੀ ਨਹੀ ਕਰਦਾ।
ਹੂੰ, ਗਰਮੀ ਵੀ ਹੈਗੀ, ਨਾਲੇ ਉੱਧਰ ਪੰਜਾਬ ਸਾਈਡ ਤੂਫਾਨ ਵੀ ਤੇ ਆਇਆ ਸੀਗਾ।
ਹਾਂਜੀ-ਹਾਂਜੀ, ਕੱਲ੍ਹ ਆਇਆ ਸੀ ਤੂਫਾਨ ਔਰ ਬਾਰਿਸ਼ ਵੀ ਆਈ ਰਾਤ ਬਹੁਤ
ਹੁੰ ਹੁਨ ਥੋੜਾ ਜਿਹਾ, ਹਾਂ ਥੋੜਾ ਮੌਸਮ ਵੀ ਖ਼ਰਾਬ ਚੱਲ ਰਿਹਾ ਨਾ ਹਾਈ ਅਲਰਟ ਹੋਇਆ ਦਾਵੇ, ਹੂੰ
ਉ ਤਾਂ ਹਜੇ ਤਾਂ ਗਰਮੀ ਹੈ ਵੈਸੇ
ਹਾਂ ਅੱਜ ਤੇ ਹੈ ਗਰਮੀ ਹੈ ਤੇ ਤੀਨ ਚਾਰ ਮਹੀਨੇ ਗਰਮੀ ਦੇ ਸਿਤੰਬਰ ਤੱਕ ਤੇ ਐਵੇਂ ਈ ਲੰਘ ਜਾਂਣੇ ਨੇ।
ਪਰ ਇਸ ਵਾਰ ਗਰਮੀ ਕੁਛ ਜ਼ਿਆਦਾ ਈ ਐ।
ਹਾਂ ਇਸ ਵਾਰ ਗਰਮੀ ਬਹੁਤ ਪੈ ਰਹੀ ਏ ਨਾ।
ਬੋਤ ਜਾਦਾ ਲੂ ਪੈ ਰੀ ਲੂ
ਹੂੰ ਏ ਹੁਣੇ ਵਾਲੇ ਜੂਨ ਤੱਕ ਪੂਰੀ ਰਏਗੀ, ਜੂਨ-ਜੁਲਾਈ ਤੱਕ
ਬਾਰ ਤਾਂ ਇੱਦਾਂ ਮਤਲਬ ਬਾਰ ਨਿਕਲੋ ਇੱਦਾਂ ਲੱਗਦਾ ਜਿੱਦਾਂ
ਬਾਹਰ ਤੇ ਆਲੂ, ਆਲੂ ਉਬਲ ਰਹੇ ਨੇ।
ਹਾਂ, ਬਸ ਇੰਨਾ ਬੁਰਾ ਹਾਲ ਹੋਇਆਦਾ।
ਹੂੰ
ਅੰਦਰ ਆਓ ਏ ਸੀ ਦੇ ਵਿੱਚ ਤਾਂ ਗਰਮ ਸਰਦ ਹੋ ਜਾਂਦਾ ਐਂ।
ਹਾਂ ਬਾਰ ਜਾਓ ਤੇ ਗਰਮੀ
ਗਰਮੀ ਬਸ ਬੋ ਪਰੇਸ਼ਾ
ਔਰ ਏਸੀ ਵੀ ਕਬ ਤੱਕ ਚਲਾਏਗਾ ਇਨਸਾਨ
ਸਹੀ ਗੱਲ ਏ। ਸਾਡੇ ਤਾਂ ਕੱਲ ਸਾਰਾ ਦਿਨ ਬੱਚੇਆਂ ਨੇ ਬੰਦ ਈ ਨੀ ਦਿੱਤਾ ਸਾਰਾ ਦਿਨ ਚੱਲਿਆ
ਉ ਏਸੀ ਕਰਕੇ ਅਗਰ ਏਸੀ ਤੋਂ ਅਸੀਂ ਬਾਰ ਨਿਕਲਦੇ ਹਾਂ ਨਾ ਤੇ ਹੋਰ ਗਰਮੀ ਲੱਗਦੀ ਏ।
ਬਹੁਤ ਜ਼ਿਆਦਾ ਫਿਰ ਤਾਂ ਏਦਾਂ ਮਰਨੇ ਆਲਾ ਹਾਲ ਹੋ ਜਾਂਦਾ।
ਹੂੰ ਗਰਮੀ ਵੀ ਨਾਲੇ ਹੋਈ ਦੀ ਏ ਨਾ
ਗਰਮੀ ਬੋਤ ਜਾਦਾ ਮੇਰੇ ਕੋਲ ਤ ਬਰਦਾਸ਼ ਈ ਨੀ ਹੁੰਦੀ।
ਹਾਂ ਗਰਮੀ ਕਿੱਥੇ ਉਤੇ ਪਸੀਨੇ ਇੰਨੇ ਛੁੱਟ ਜਾਂਦੇ ਨੇ।
ਉਹੀ ਨਾ ਬੁਰਾ ਹਾਲ ਹੋ ਜਾਂਦਾ, ਕੁਛ ਕਰਨ ਨੂੰ ਵੀ ਦਿਲ ਨੀ ਕਰਦਾ
ਹਾਂ ਬਸ ਐਵੇਂ ਲੱਗਦਾ ਹੈ ਸੁੱਤੇ ਈ ਰੋ
ਸਹੀ ਗੱਲ ਐ, ਮੈਂ ਤਾ ਆਪਣੇ ਹਸਬੈਂਡ ਨੂੰ ਕੇਂਦੀ ਸੀ ਮੈਂ ਕਿਆ ਗਰਮੀਆਂ ਹੋਣ ਤੇ ਏਦਾਂ ਹੋਣ ਕਿ ਰਸੋਈ ਦੀ ਵੀ ਛੁੱਟੀ ਹੋ ਜਾਏ।
ਸਹੀ ਗੱਲ ਹੈ ਗਰਮੀਆਂ ਵਿਚ ਤੇ ਐਵੇਂ ਲੱਗਦਾ। ਕਿੱਥੇ ਬੰਦਾ ਚਲੇ ਹੀ ਜਾਏ।
ਸਹੀ ਗੱਲ ਆ। ਉਹੀ ਨਾ ਬਹੁਤ ਬੁਰਾ ਹਾਲ ਆ ਗਰਮੀਆਂ ਚ
ਹਮ।
ਉਹ ਬੜਾ ਬਹੁਤ ਮਾੜੇ ਹਾਲ ਹੈ। ਉੁਤੋਂ ਗਰਮੀ ਨਾਲ ਲੱਤਾਂ ਦਾਰਦ ਸਰੀਰ ਦਰਦ ਦੇ ਏਸੀਆਂ ਨਾਲ।
ਹਾਂ ਏ ਸੀ ਜਾ ਅਗੇ ਬੈਠ ਕੇ ਤੇ ਹੈ ਬਹੁਤ ਕੁਛ
ਮੇਰੀਆਂ ਤਾਂ ਲੱਤਾਂ ਬਹੁਤ ਦੁਖਣ ਲੱਗ ਗਈਆਂ ਸੀਗੀਆਂ।
ਹੂੰ-ਹੂੰ
ਫਿਰ ਮੈਂ ਉਹ ਜਿਹੜੇ ਅੱਜ ਕੱਲ੍ਹ ਪੈਕ ਨਹੀਂ ਚੱਲੇ ਹੋਏ। ਆਪ ਪੈਚ ਜਿਹੜੇ ਆ ਡਾਕਟਰ ਨਾਮ ਨਹੀਂ ਮੈਨੂੰ ਪਤਾ। ਜਿੰਜਰ ਪੈਕ।
ਅੱਛਾ ਹਾਂ, ਉਹ ਮੈਂ ਸੁਣੇ ਤੇ ਜੇ ਉਹ ਪੈਕ ਵੀ। ਉਹਦੇ ਨਾਲ ਕੀ ਤੁਹਾਨੂੰ ਫਰਕ ਲੱਗਿਆ ਵੇ।
ਮੈਨੂੰ ਬਹੁਤ ਫ਼ਰਕ ਆ। ਦੀਦੀ।
ਅੱਛਾ।
ਮੈਂ ਤੁਸੀਂ ਮੰਨਣਾ ਮੇਰੀਆਂ ਲੱਤਾਂ ਇੰਨੀਆਂ ਜਰਲਾਂਦੀਆਂ ਸੀ
ਹੂੰ-ਹੂੰ
ਜਰਲਾਂਦੀਆਂ ਸੀਗੀਆਂ ਕਿ ਮੈਂ ਤਾਨੂੰ ਦੱਸ ਨੀ ਸਕਦੀ। ਮਤਲਬ ਦਵਾਈ ਖਾ ਕੇ ਵੀ ਆਰਾਮ ਨੀ ਸੀ। ਤੇ ਹੁਣ ਮੈਨੂੰ ਉਹਦੇ ਨਾਲ ਆਰਾਮ ਹੈ।
ਤੇ ਉਹਨੂੰ ਕਿੱਦਾਂ ਯੂਜ ਕਰਦੇ ਹੋ ਤੁਸੀਂ?
ਉਹਨੂੰ ਜਿੱਦਾਂ ਨਾ ਜਿੱਦਾਂ ਅਸੀਂ ਫੇਸ ਪੈਕ, ਆਈਜ਼ ਪੈਕ ਆਉਂਦਾ ਨਾ। ਉਹਦਾ ਹੁੰਦਾ ਉਹ ਪੈਕ। ਤੇ ਇੱਕ ਨਾਲ ਪ੍ਰੋਡਕਟ ਮਿਲਦਾ ਜਿਹਦੇ ਵਿੱਚ ਜਿੰਜਰ ਪੈਕ ਹੁੰਦਾ। ਤੇ ਉਹਨੂੰ ਅਸੀਂ ਟੇਪ ਨੂੰ ਉਤਾਰਨਾ ਉਹਦੇ 'ਤੇ ਟੇਪ ਦੇ ਉੱਪਰ ਉਹ ਲਗਾ ਲੈਣਾ। ਪੈਕ ਦੇ ਉਹਨੂੰ ਪੈਰਾਂ ਦੇ ਥਲੀਆਂ ਦੇ ਨੀਚੇ ਲਗਾ ਲੈਣ ਰਾਤ ਨੂੰ। ਸੌਣ ਲੱਗੇ, ਤਾਂ ਸਵੇਰੇ ਤੁਸੀਂ ਉਤਾਰਨਾ, ਉਹਦੇ ਨਾਲ ਉਹ ਨਾ ਪੈਕ ਜਿਹੜੇ ਉਹ ਬਿਲਕੁਲ ਹੀ ਕਾਲੇ ਹੋ ਜਾਂਦੇ ਆ, ਸਵੇਰੇ ਔਰ ਪੈਰਾਂ ਨੂੰ ਇੰਨਾ ਪਰਸੀਨਾ ਆਉਂਦਾ ਆ, ਮਤਲਬ ਕਿ ਮਤਲਬ ਤੁਸੀਂ ਜਦੋਂ ਲਗਾਉਂਦੇ ਆ ਨਾ, ਪੈਰਾਂ ਨੂੰ ਖਿਚਾਵ ਹੁੰਦਾ ਜਦੋਂ ਤੁਸੀਂ ਰਾਤ ਨੂੰ ਲਗਾਨੇ ਆ।
ਅੱਛਾ-ਅੱਛਾ ਤੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੈਗਾ?
ਕੋਈ ਸਾਈਡ ਇਫੈਕਟ ਨਹੀਂ।
ਅੱਛਾ-ਅੱਛਾ।
ਤੁਸੀਂ ਹਿਸਾਬ ਲਾ ਲਓ ਕਿ ਦਵਾਈਆਂ ਖਾਂਦੇ ਸੀ, ਓਨੀ ਦੇਰ ਦਰਦ ਹ ਟਦੀ ਸੀ ਜਿੰਨੀ ਦੇਰ ਮਤਲਬ ਮੈਡੀਸਨ ਦਾ ਅਸਰ ਰਹਿੰਦਾ ਸੀ ਨਾ। ਉਨੀ ਦੇਰ ਠੀਕ ਰਹਿੰਦਾ ਸੀ। ਉਸ ਤੋਂ ਬਾਅਦ ਫੇਰ ਉਹੀ ਹਾਲ, ਮਤਲਬ ਮੈਂ ਪਹਿਲਾਂ ਪੰਜ ਦਿਨ ਲਗਾਇਆ, ਪੰਜ ਦਿਨ ਲਗਾਉਣ ਤੋਂ ਬਾਅਦ ਮੈਂ ਵਿੱਚ ਇੱਕ ਡੇਢ ਹਫ਼ਤਾ ਨਹੀਂ ਲਗਾਇਆ। ਪੈਕ ਤਾਂ ਮੈਨੂੰ ਵਿੱਚ ਲੱਤਾਂ ਨੂੰ ਕੋਈ ਪ੍ਰੋਬਲਮ ਨਹੀਂ ਹੋਈ।
ਅੱਛਾ-ਅੱਛਾ।
ਬਟ ਹੁਣ ਤਾਂ ਮੈਂ ਡੇਲੀ ਲਗਾ ਰਹੀ ਹਾਂ, ਕਹਿੰਦੇ ਇਹਦੇ ਨਾਲ ਵੇਟ ਲੋੌਸ ਵੀ ਹੁੰਦਾ ਆ। ਅਤੇ ਮੈਂ ਕਿਹਾ ਯੂਜ਼ ਕਰਕੇ ਦੇਖ ਲੈਂਦੀ ਹਾਂ।
ਹਾਂ ਸਹੀ ਗੱਲ ਹੈ। ਤੁਸੀਂ ਮੈਨੂੰ ਪੂਰਾ ਪ੍ਰੋਪਰ ਉਹਦਾ ਦੱਸਣਾ ਕੀ ਹੈਗਾ ਮੈਂ ਵੀ ਇੱਕ ਵਾਰ ਯੂਜ ਕਰਕੇ ਦੇਖਾਂ।
ਮੈਂ ਕਹਿੰਦੀ ਬਹੁਤ ਮਤਲਬ, ਬਹੁਤ ਫਾਇਦਾ ਹੈਗਾ। ਤੁਸੀਂ ਇੱਕ ਵਾਰੀ ਮਤਲਬ ਖੁਦ ਯੂਜ ਕਰੋਗੇ ਨਾ ਤੁਹਾਨੂੰ ਆਪ ਪਤਾ ਲੱਗ ਜਾਏ ਮਤਲਬ ਜਿੱਦਾਂ ਲੱਤਾਂ ਜਰਲਾਉਣੀਆਂ। ਲੱਕ ਦੇ ਵਿੱਚ ਦਰਦ ਰਹਿਣਾ, ਮੇਰੇ ਮੈਂ ਆਪਣੀ ਮਦਰ ਦੀ ਗੱਲ ਦੱਸਦੀ ਹਾਂ। ਉਹਨਾਂ ਨੂੰ ਨਾ ਬੈਲਟ ਲੱਗੀ ਹੋਈ ਸੀ, ਲੱਕ ਵਾਸਤੇ ਤੇ ਉਹ ਬਿਨਾਂ ਬੈਲਟ ਤੋਂ ਖੜੇ ਨਹੀਂ ਸੀ ਹੁੰਦੇ।
ਅੱਛਾ ਮੰਮੀ ਤੁਹਾਡੇ
ਹਾਂ ਜਦੋਂ ਦਾ ਉਹਨਾਂ ਨੇ ਆਹ ਜਿੰਜਰ ਪੈਕ ਲਗਾਉਣਾ ਸ਼ੁਰੂ ਕੀਤਾ ਹੈ ਨਾ, ਹੁਣ ਉਹ ਬਿਨਾਂ ਬੈਲਟ ਤੋਂ ਹੀ ਤੁਰਦੇ-ਫਿਰਦੇ ਨੇ। ਉਹ ਕਹਿੰਦੇ ਮੈਨੂੰ ਲੱਕ ਦੇ ਵਿੱਚ ਦਰਦ ਨਹੀਂ ਹੁੰਦੀ
ਹਮ ਹਮ ਤੇ ਕੁਛ ਗੋਡਿਆਂ ਦਾ ਵੀ ਆਉਂਦਾ ਹੈ ਕਿ ਪੈਕ ਪੂਕ
ਨਹੀਂ ਇਹਦੇ ਨਾਲ ਹੀ ਸਾਰਾ ਫ਼ਰਕ ਪੈ ਜਾਂਦਾ
ਅੱਛਾ ਅੱਛਾ ਮੇਰੀ ਮੰਮੀ ਦੇ ਥੋੜ੍ਹੇ ਚਿਰ ਗੋਡਿਆਂ ਵੀ ਸਵੈਲਿੰਗ ਰਹਿੰਦੀ ਹੈ ਨਾ ਤੇ ਮੈਂ ਕਿਹਾ ਮੰਮੀ ਨੂੰ
ਨਹੀਂ ਤੁਸੀਂ ਇਹੀ ਲਗਾ ਕੇ ਇਹੀ ਲਗਾਓ। ਕਹਿੰਦੇ ਮਤਲਬ ਮਤਲਬ ਜਿੱਦਾਂ ਮੈਂ ਸੁਣਿਆ ਆ ਲੋਕਾਂ ਦੇ ਕੋਲੋਂ ਕਿ ਮਤਲਬ ਕਾਫੀ ਜ਼ਿਆਦਾ ਮਤਲਬ ਕਾਫੀ ਬਿਮਾਰੀਆਂ ਨੂੰ, ਇਹ ਪੈਕ ਠੀਕ ਕਰਦਾ ਆ।
ਅੱਛਾ।
ਜਿੱਦਾਂ ਮਤਲਬ ਦਰਦ ਲੱਕ ਲੱਕ ਦਰਦ ਰੀੜ੍ਹ ਦੀ ਹੱਡੀ ਚ ਦਰਦ, ਆਹ ਗੋਡੇ ਦਰਦ, ਪੈਰ ਦਰਦ ਮਤਲਬ ਕਾਫ਼ੀ ਮਤਲਬ ਸਿਰ ਦਰਦ ਤੱਕ ਨੂੰ ਵੀ ਕਹਿੰਦੇ ਠੀਕ ਕਰਦਾ ਆ।
ਅੱਛਾ
ਮਤਲਬ ਮੈਂ ਕਾਫੀ ਲੋਕਾਂ ਦੇ ਕੋਲੋਂ ਸੁਣਿਆ ਆ ਮਤਲਬ ਉਹ ਸਾਰੇ ਮੈਨੂੰ ਪਹਿੰਦੇ ਨੇਗਾ ਮਤਲਬ ਬਹੁਤ ਵਾਰ ਪਰ ਮੈਂ ਤਾਂ ਆਪਣੀਆਂ ਲੱਤਾਂ ਵਾਸਤੇ ਦੇਖਿਆ ਆ ਕਿ ਮੇਰੀਆਂ ਲੱਤਾਂ ਬਹੁਤ ਦਰਦ ਕਰਦੀਆਂ ਹੁੰਦੀਆਂ ਸੀ ਮੈਂ ਮਤਲਬ ਗੋਲੀ ਖਾਂਦੀ ਸੀ ਠੀਕ ਹੋ ਜਾਂਦੀ ਸੀ। ਫੇਰ ਲਗਾ ਲੈਂਦੀ ਸੀ ਖਾ ਲੈਂਦੀ ਸੀ ਤੇ ਗੋਲੀਆਂ ਖਾ ਖਾ ਕੇ ਵੀ ਤੁਹਾਨੂੰ ਪਤਾ ਮੈਡੀ
ਉਹ ਗੋਲੀਆਂ ਖਾ ਖਾ ਕੇ ਤੇ ਉਹ ਸਰੀਰ ਹੀ ਖ਼ਰਾਬ ਹੋਣੇ ਨੇ
ਉਹੀ ਨਾ ਪਰ ਮੈਂ ਜਿਸ ਦਿਨ ਦੀ ਆਹ ਲਗਾਈ ਹੈ ਨਾ ਪੈਕ ਮੈਂ ਗੋਲੀ ਨਹੀਂ ਖਾਧੀ ਦਰਦ ਵਾਸਤੇ
ਅੱਛਾ ਅੱਛਾ ਤੇ ਕੀ ਨਾਮ ਕੀ ਹੈਗਾ ਮਤਲਬ ਕੀ ਕੋਈ ਕੰਪਨੀ ਨ ਹੈਗੀ
ਹਾਂਜੀ ਮੈਂ ਤੁਹਾਨੂੰ ਵਟਸਐਪ 'ਤੇ ਭੇਜ ਦਿੰਦੀ ਪਿੱਕ ਅਤੇ ਮਤਲਬ ਇਹ ਜਿੰਜਰ ਪੈਕ ਆ ਬਹੁਤ ਵਧੀਆ ਮਤਲਬ ਮੈਂ ਸੱਚੀ ਗਾ ਰਹੀ ਹਾਂ ਪਿੱਛੇ ਇੱਕ ਸੌ ਦਾ ਪੈਕ ਆਉਂਦਾ ਉਹਦੇ ਵਿੱਚ ਦਸ ਪੀਸ ਹੁੰਦੇ ਆ।
ਅੱਛਾ ਅੱਛਾ ਉਹ ਡੇਲੀ ਯੂਜ ਕਰਨਾ ਮੈਂ,
ਹਾਂ ਪੰਜ ਦਿਨ ਲਗਾਤਾਰ ਯੂਜ਼ ਕਰਨਾ ਤੁਹਾਨੂੰ ਆਪਣੇ ਆਪ ਫ਼ਰਕ ਨਜ਼ਰ ਆਏਗਾ
ਅ ਅੱ ਵਧੀਆ ਵ ਫਿਰ ਓਨਲਾਈਨ ਮੰਗਵਾਇਆ ਸੀ ਤੁਸੀਂ
ਹਾਂਜੀ ਔਨਲਾਈਨ ਹੀ ਮਿਲਦਾ ਮਤਲਬ ਜਿੱਦਾਂ ਜੇ ਅਸੀਂ ਦੁਕਾਨਾਂ ਤੋਂ ਲਓ ਤੇ ਉਹ ਜਿੱਦਾਂ ਹਲਕੇ ਮਿਲਦੇ ਆ ਤੇ ਓਨਲਾਈਨ ਉਹਨਾਂ ਦੀ ਸਾਈਟ ਤੋਂ ਹੀ ਮੰਗਵਾਉਦੇ ਹ ਮੈਨੂੰ ਵੀ ਮੇਰੇ ਮਦਰ ਨੇ ਹੀ ਮੰਗਾਵਾ ਕੇ ਦਿੱਤਾ ਸੀ ਜਦੋਂ ਉਹਨਾਂ ਨੂੰ ਲੱਕ ਦੀ ਦਰਦ ਤੋਂ ਆਰਾਮ ਮਿਲਿਆ ਨਾ ਫੇਿਰ ਉਹਨਾਂ ਨੇ ਮੈਨੂੰ ਮੰਗਾ ਕੇ ਦਿੱਤਾ ਸੀ ਅਤੇ ਤੂੰ ਵੀ ਯੂਜ ਕਰ ਮੈਂ ਰੋਜ਼ ਫ਼ੋਨ ਕਰਕੇ ਕਹਿੰਦੀ ਸੀ ਮੇਰੀਆਂ ਲੱਤਾਂ ਦੁੱਖਦੀਆਂ ਮੇਰੀਆਂ ਲੱਤਾਂ ਦੁਖਦੀਆਂ
ਹਮ ਹਮ ਰ ਲੱਤਾ ਦੇ ਤੇ ਲ ਤਾ ਦੀ ਤੇ ਪਤਾ ਹੀ ਕੋਈ ਏਜ ਨਹੀਂੀ ਹੈਗੀ ਛੋਟੇ ਛੋਟੇ ਬੱਚਿਆਂ ਦੀ ਵੀ ਇੰਨੀ ਦਰਦ ਹੋਣ ਲੱਗ ਗਈ ਹੈਗੀ
ਮਤਲਬ ਕਹਿੰਦੇ ਤੁਸੀਂ ਬੱਚਿਆਂ ਨੂੰ ਵੀ ਯੂਜ ਕਰ ਸਕਦੇ ਹੋ।
ਹਮ ਕਿਉਂਕਿ ਅੱਜ ਕੱਲ੍ਹ ਤੁਹਾਨੂੰ, ਪਤਾ ਤਾਂ ਹੋਵੇਗਾ ਕਿ ਕਿੰਨੇ ਕੈਮੀਕਲ ਚੱਲ ਰਹੇ ਨੇ ਕੋਈ ਖਾਣ ਪੀਣ ਵਿੱਚ ਕੋਈ ਤਾਕਤਾਂ ਤਾਂ ਹੈ ਨਹੀਂ
ਹੈ ਨੀ ਹੈ ਨੀ ਅੱਜ ਕੱਲ ਨਹੀਂੀ ਹੈ ਸਭ ਕੁਛ ਮਿਲਾਵਟ ਵਾਲਾ ਆ ਰਿਹਾ ਕੋਈ ਡਰਾਈਵ ਫਰੂਟ ਹੋਜੇ ਕੁਛ ਵੀ ਹੋਜੇ ਹਾਂ ਬੱਚੇ ਤਾਂ ਸਬਜ਼ੀਆਂ ਖਾਂਦੇ ਹੀ ਨਹੀਂ ਅੱਜ ਕੱਲ੍ਹ ਦੇ
ਉਹੀ ਬਾਹਰ ਦਾ ਹੀ ਖਾਂਦੇ ਨੇ
ਉ ਰਾਤੀ ਇਧ ਮ ਜੇਠਾਣੀ ਦੇ ਬੱਚੇ ਆਏ ਹੋਏ ਨੇ ਮੇਰੇ ਆਪਣੇ ਬੱਚੇ ਨੇ ਇੱਕ ਮੇਰੇ ਫਰੈਂਡ ਦੇ ਬੱਚੇ ਆਏ ਹੋਏ ਨੇ ਕੱਲ ਕਹਿਣ ਅਸੀਂ ਤਾਂ ਪੀਜ਼ਾ ਖਾਣਾ ਫਿਰ ਪੀਜ਼ਾ ਮੰਗਵਾ ਕੇ ਦਿੱਤਾ ਰਾਤੀ ਰੋਟੀ ਕਿਸੇ ਨੇ ਨੀ ਖਾਂਦੀ।
ਹਾਂ ਇਹੀ ਤੇ ਕਰ ਰਹੇ ਨੇ ਬੱਚੇ ਰੋਟੀ ਖਾਂਦੇ ਕਿਥੇ। ਥ ਨੇ ਬਸ ਪੀਜ਼ਾ ਜਾਂ ਬਰਗਰ ਜਾਂ ਉਹ ਮੋਮੋ
ਘਰ, ਮੈ ਬਜ਼ਾਰੋਂ ਘਟ ਹੀ ਲਿਆਣੀ ਮੈ ਘਰੇ ਹੀ ਬਣਾਉਦੀ ਸਾਰਾ ਕੁਛ ਅੱਜ ਬਰਗਰ ਬਣਾਉਣੇ ਆ।
ਸ਼ਾਮੀ ਹੀ ਬਣਾਉਗੇ।
ਹਾਂਜੀ-ਹਾਂਜੀ, ਸ਼ਾਮ ਨੂੰ ਬਣਾਉਂਗੀ।
ਚਲੋ ਵਧੀਆ।
ਚਲੋ ਠੀਕ ਆ ਫਿਰ ਦੀ
ਹਾਂਜੀ ਹਾਂਜੀ ਠੀਕ ਹੈ
ਓਕੇ ਜੀ
ਓਕੇ-ਓਕੇ ਬਾਏ।